ਹੈਲੋ
ਹਾਂਜੀ ਸਸ ਸ੍ਰੀ ਕਾਲ।
ਹਾਂ
ਹੋਰ ਠੀਕ ਹੋ ਤੁਸੀ।
ਹਾਂ ਵਧੀਆ ਤੁਸੀ ਸੁਣਾਓ।
ਵਧੀਆ ਹੋਰ ਕੀ ਕਰਦੇ।
ਅੱਛਾ ਨਾਸ਼ਤਾ ਕਰ ਲਿਆ।
ਹੱਲੇ ਨੀ। ਬੱਚੇ ਆਉਣ ਵਾਲਾ ਫੇਰ ਕਰਾਂਗੇ। ਕਰ ਲਿਆ।
ਹਾਂਜੀ
ਹੈਲੋ ਤੁਸੀਂ ਨਾਸ਼ਤਾ ਕਰ ਲਿਆ?
ਨਹੀਂ ਅਸੀਂ ਨੀ ਕ ਮੈਂ ਕਿਹਾ ਹੱਲੇ ਨੀ ਕੀ ਕੀਤਾ ਸੀ? ਨਹੀਂ ਹਾਲੇ ਨਹੀਂ, ਹਾਂ, ਹੈਲੋ
ਕੀ, ਬਣਾਇਆ ਅੱਜ?
ਹੈਲੋ ਹਾਂਜੀ, ਹੋਰ-? ਅੱਜ ਅਸੀਂ ਪਤਾ ਨੀ, ਆਲੂ ਬਣਾਏ ਨੇ ਸ਼ਾਇਦ, ਜੀਰੇ ਵਾਲੇ
ਮੈਂ ਵੀ ਅੱਜ, ਆਲੂ ਹੀ ਬਣਾਏ ਨੇ। ਇੱਕਲੇ, ਆਲੂ ਬਣਾਏ ਨੇ? ਮਤਲਬ, ਤਰੀ ਵਾਲੇ ਬਣਾਏ ਨੇ ਅਸੀ ਤੁਸੀਂ, ਸੁੱਕੇ ਬਣਾਏ ਹੋਣੈ।
ਅੱਛਾ, ਤੁਸੀਂ ਕੀ ਬਣਾਏ?
ਅਸੀ, ਤਰੀ ਵਾਲੇ ਬਣਾਏ ਨੇ ਹਮ -ਹਮ
ਹਾਂਜੀ- ਹਾਂਜੀ--ਹਾਂਜੀ ਜੀਰੇ ਵਾਲੇ ਸਾਡੇ, ਮੈ ਪੁੱਛ
ਮੇਰੀ, ਆਵਾਜ਼ ਕੱਟਦੀ, ਪਿਆ ਸੀ। ਤੇਰੀ, ਆਵਾਜ਼ ਕੱਟਦੀ ਪਈ ਹੈ, ਹੁਣ
ਅੱਛਾ, ਠੀਕ ਏ, ਕੋਈ ਨੀ।
ਹਮ
ਇੱਥੇ ਨਾ, ਥੋੜਾ ਨੈਟਵਰਕ ਇਸ਼ੂ ਏ, ਉਹਦੇ ਕਰਕੇ ਹੋ ਰਿਹਾ। ਹਾਂਜੀ, ਹੋਰ
ਹਮ ਬਸ, ਵਧੀਆ ਹੋਰ ਤੁਹਾਡੀ ਪੜ੍ਹਾਈ ਕੰਪਲੀਟ ਹੋ ਗਈ?
ਹਾਂਜੀ, ਹੋ ਗਈ ਏ। ਹੋ ਗਈ, ਹੁਣ ਤੇ ਕੰਪਲੀਟ ਹੁਣ ਤੇ ਫ੍ਰੀ ਹਾਂ ਮੈਂ।
ਹਾਂਜੀ, ਹੋਰ? ਤੁਸੀਂ, ਅਹ ਕੀ ਕਹਿੰਦੇ ਨੇ? ਮੈਂ, ਫ੍ਰੀ ਟਾਈਮ ਪ੍ਰੋਜੈਕਟ ਵਗੈਰਾ ਬਣਾਉਂਦੀ ਹਾਂ। ਤੁਹਾਨੂੰ ਪਤਾ ਹੀ ਹੈ, ਜੂਨ- ਜੁਲਾਈ ਦੀ ਛੁੱਟੀਆਂ ਹੁੰਦੀ ਹੈ, ਨਾ
ਨੇਲ ਆਰਟ, ਵੀ ਕਰਦੇ ਹੋ?
ਹਾਂਜੀ, ਮੈਂ ਕਰਦੀ ਹਾਂ, ਉਹ ਵੀ ਸਾਈਡ ਬਾਏ, ਸਾਈਡ ਕਰਦੀ ਹਾਂ, ਪਰ ਉਹ ਵੈਡਿੰਗ ਸੀਜਨ ਤੇ ਜ਼ਿਆਦਾ ਚੱਲਦਾ, ਉਹਦਾ ਕੰਮ ਨਾ, ਹਾਲੇ ਤਾਂ ਠੀਕ ਹੀ ਹੈ, ਬਸ ਤੇ ਹੁਣ ਮੈਂ, ਉਹਦਾ ਕੀਤਾ ਏ ਪ੍ਰੋਜੈਕਟ ਵਗੈਰਾ ਬਣਾਈ ਦੇ ਨੇ, ਬੱਚਿਆਂ ਦੇ ਹੋਲੀਡੇਜ਼ ਹੋਮਵਰਕ ਵਾਸਤੇ।
ਚਲੋ, ਵਧੀਆ ਟਾਈਮ ਪਾਸ ਹੋ ਜਾਂਦਾ, ਤੁਹਾਡਾ ਵਧੀਆ।
ਹਾਂਜੀ, ਬਿਲਕੁਲ ਹੁਣ ਕੁਛ ਨਾ, ਕੁਛ ਤਾਂ ਕਰਨਾ ਹੀ ਹੈ ਫਰੀ ਬੈਠਾ ਬੈਠਾ ਨੀ ਜਾਂਦਾ, ਤੇ ਨਾਲ ਓਦਾਂ ਛੁੱਟੀਆਂ ਵੀ ਨੇ ਬੱ ਬੱਚਿਆਂ ਦੀ, ਤੁਹਾਨੂੰ ਪਤਾ ਹੀ ਏ ਫਿਰ ਕੰਮ ਵਗੈਰਾ ਮਿਲਦਾ, ਫਿਰ ਚਾਟ ਵਗੈਰਾ ਬਣਾ ਦਈ ਦੇ ਨੇ।
ਨਹੀਂ, ਵਧੀਆ
ਹਾਂਜੀ, ਬਸ ਵਧੀਆ ਤੁਸੀਂ ਸੁਣਾਓ? ਮੈਂ, ਨੇਲ ਐਕਸਟੈਂਸ਼ਨਸ ਦਾ ਹੀ ਕਰਦੀ ਆ।
ਹਾਂ
ਹਾਂਜੀ, ਤੁਹਾਡੇ ਵੀ ਨੋਨ ਚ ਸੀ ਕੋਈ, ਉਹ ਆਏ ਸੀ ਮੇਰੇ ਕੋਲ ਕਰਾਨ।
ਅੱਛਾ।
ਹਾਂਜੀ, ਉਹ ਵੀ ਕਰਾਗੇ ਸੀ, ਉਹਨਾਂ ਨੇ ਵੀ ਪਰਮਾਨੈਂਟ ਐਕ ਐਕਸਟੈਂਸ਼ਨਸ, ਅਕ੍ਰੈਲਿਕ
ਹਾਂਜੀ -ਹਾਂਜੀ, ਤੁਸੀਂ ਕਦੋਂ ਆਉਣਾ ਫਿਰ?
ਅਸੀਂ, ਹਜੇ, ਹੁਣ ਤੇ ਹੋ ਕੇ ਗਏ ਹਾਂ ਅਸੀਂ।
ਪਰ ਤੁਸੀਂ ਵੀ, ਇੱਧਰ
ਮਿਲੇ ਤੇ ਸੀ। ਸਾਨੂੰ ਭੁੱਲ ਗਏ ਤੁਸੀ
ਅਰੇ ਉਹ ਇੰਨੀ ਦੇਰ ਦਾ ਕੀ ਤੁਸੀਂ ਨਹੀਂ ਤੁਸੀਂ ਆਇਓ ਮੈਨੂੰ ਯਾਦ ਏ। ਪਰ ਆਓ ਥੋੜੇ ਦਿਨ ਰਵੋ ਤਾਂ ਸਹੀ ਇੱਥੇ। ਤੇ ਸਾਡੇ ਕੋਲ ਵੀ। ਬੰਦਾ ਦੋ ਦਿਨ ਲਗਾ ਕੇ ਜਾਂਦਾ ਏ। ਹੋਰ?
ਨਹੀਂ-ਨਹੀਂ ਅਗਲੀ ਵਾਰੀ ਆਵਾਂਗੇ। ਤੁਹਾਡੇ ਕੋਲ ਵੀ ਰਵਾਂਗੀ ਮੈਂ ਫਿਰ
ਹਾਂ। ਦੇਖਦੇ ਹ ਕੋਈ ਗੱਲ ਨੀ। ਹਾਂਜੀ ਹੋ ਆਏ ਅਸੀਂ ਤਾਂ। ਘੁਮ ਫਿਰ ਆਇਆ
ਹਾਂਜੀ
ਸ਼ੋਪਿੰਗ ਵਗੈਰਾ ਕੀਤੀ ਬਾਹਰ
ਕੀ ਕਹਿ ਰਹੇ ਹੋ
ਸ਼ੋਪਿੰਗ ਕੀਤੀ ਏ, ਵੈਸੀ ਏ।
ਹਾਂਜੀ ਕੀਤੀ ਨਾ ਬਹੁਤ ਜ਼ਿਆਦਾ
ਹਾਂਜੀ
ਤੁਹਾਨੂੰ ਪਤਾ ਹੀ ਹੈ ਬੰਦਾ ਕਿੱਥੇ ਜਾਏ ਸ਼ੋਪਿੰਗ ਨਾ ਹੋਵੇ ਇਹ ਹੋ ਨੀ ਸਕਦਾ
ਹੋਈ ਪਰ ਕਰਦਾ ਹੈ।
ਉਹੀ ਤਾਂ ਮੈ ਤਾਂ ਵੈਸੇ ਹੀ ਬੜਾ ਸ਼ੌਂਕ ਸ਼ੋਪਿੰਗ ਦਾ ਬਹੁਤ ਜ਼ਿਆਦਾ। ਮੈਂ ਨਾਲ ਹੀ ਜਿੱ ਜਧਰ ਨਾਨਕੇ ਨੇ ਸਾਡੇ ਉਧਰ ਜਾਂਣੀ ਨਾ। ਤੇ ਉੱਥੋਂ ਦੀ ਮਾਰਕੀਟ ਇੰਨੀ ਆ ਅੱਛੀ ਏ, ਦਿਲ ਕਰਦਾ ਬੰਦਾ ਕੁਛ ਨਾ ਕੁਛ ਲੈਂਦਾ ਹੀ ਜਾਵੇ
ਦਿਲ ਨਾ ਵੀ ਹੋਵੇ ਨਾ ਹਾਂ ਉਹ ਤੇ ਜਿਹਦਾ ਦਿਲ ਨਾ ਵੀ ਹੋਵੇ ਨਾ। ਉਹਨੂੰ ਵੀ ਲੈਣਾ ਹੀ ਪੈ ਜਾਂਦਾ
ਸਹੀ ਗੱਲ ਏ ਹਰ ਕਿਸੇ ਨੂੰ ਆਉਂਦਾ ਕਿ, ਇਹ ਕਿੰਨੀ ਪਿਆਰੀ ਚੀਜ਼ ਇਹ ਲੈ ਲੈਂਦੇ ਆ
ਹੋਰ ਤੁਸੀਂ ਸੱਚ ਵੈਸੇ ਸ਼ੋਪਿੰਗ ਕਿੱਦਾਂ ਕਰਦੇ ਹੋ ਫੇਰ ਹਾਂਜੀ
ਤੁਸੀਂ ਕਿਹੜੇ ਕਿਹੜੀ ਚੀਜ਼ਾਂ ਲੈ ਕੇ ਗਏ ਓ। ਕੀ-ਕੀ ਖਰੀਦਿਆ ਤੁਸੀਂ, ਕੀ ਸ਼ੋਪਿੰਗ ਕੀਤੀ ਤੁਸੀਂ
ਮੈਂ ਦੇਖੋ ਕੁੁਰਤੀਆਂ ਲੈ ਕੇ ਆਈ ਹਾਂ। ਉਦੋਂ ਨਾ ਕੁੜਤੀਆਂ ਇੱਕ ਬਹੁਤ ਹੀ ਜ਼ਿਆਦਾ ਟਰੈਂਡ ਵਿੱਚ ਨੇ ਰਓਨ ਦੀ, ਉਹ ਲੈ ਕੇ ਆਈ ਸੀ ਮੈਂ, ਹੋਰ ਟੋਪ ਲੈ ਕੇ ਆਈ ਸੀ ਇੱਕ ਆਪਣੀ ਮੰਮਾ ਵਾਸਤੇ ਸੂਟ ਲੈ ਕੇ ਆਈ ਸੀ, ਨਾਲ ਸ਼ਰਟ ਲੈਈ ਸੀ ਉਹਨਾਂ ਵਾਸਤੇ ਹਾਂਜੀ ਹੋਰ ਛੋਟੀ ਭੈਣ ਨੇ ਲਿੱਤੇ ਆਪਣੇ ਕੱਪੜੇ ਕਿਦੇ ਵਾਸਤੇ
ਪਾਪਾ ਵਾਸਤੇ ਨੀ ਕੁਛ ਲੈ ਕੇ ਗਏ
ਪਾਪਾ ਵਾਸੇ ਨੀ ਕੁਛ ਲੈ ਕੇ ਆਏ। ਪਾਪਾ ਵਾਸਤੇ ਸਮਝ ਹੀ ਨਹੀ ਆਉਂਦੀ
ਓਦਾਂ ਮੈਂ ਵੋਲਟ ਵਗੈਰਾ ਦੇਖ ਰਹੀ ਸੀ। ਪਰ ਉਹ ਪਸੰਦ ਨਹੀਂ ਆਏ
ਦੇਖੇ ਸੀ ਵਾਲੇਟ ਬਸ ਹੋਰ ਤਾਂ ਕੀ ਸ਼ੂਜ ਵਗੈਰਾ ਪਾਪਾਂ ਆਪ ਹੀ ਲੈਂਦੇ ਰਹਿੰਦੇ ਨੇ, ਨਾਲੋਂ ਇਨਾ ਸਾਈਜ਼ ਦਾ ਪਤਾ ਵੀ ਨੀ ਚੱਲਦਾ। ਫੇਰ ਉਹ ਮੈਂ ਲ ਤੇ ਨਹੀ ਵੋਲਟ ਦੇਖੇ ਸੀ। ਉਹ ਮੈਨੂੰ ਅੱਛੇ ਥੋੜੇ ਮਤਲਬ ਠੀਕ ਲੱਗੇ, ਜਿੱਦਾਂ ਮੈਨੂੰ ਚਾਹੀਦਾ ਸੀ ਓਦਾਂ ਤੇ ਹੈ ਨਹੀਂ ਸੀ ਫਿਰ ਮੈਂ ਤਾਂ ਲੀਤੇ ਨਹੀ ਹਾਂਜੀ
ਮੈਂ ਇਕ ਵਾਲਟ ਮੈਂ ਪਿਓਰ ਲੈਦਰ ਦਾ ਵੇਖ ਕੇ ਆਈ ਸੀ। ਬੜਾ ਹੀ ਸੋਹਣਾ ਸੀ। ਜੈਂਟਸ ਵੋਲਟ ਸੀ, ਬੜਾ ਸੋਹਣਾ ਸੀ।
ਉਹੀ ਨਾ ਲੈਦਰ ਦੇ ਹੀ ਅੱਛੇ ਲੱਗਦੇ ਨੇ ਹੋਰ ਅੱਜ ਕੱਲ੍ਹ ਤਾਂ ਵੈਸੇ ਹੀ ਇੰਨਾ ਕੁਛ ਹੈ ਟਰੈਂਡ ਚ
ਹਮ
ਹੋਰ
ਬਸ ਵਧੀਆ
ਠੀਕ ਸਭ ਘਰੇ
ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਨੇ
ਸਭ ਵਧੀਆ ਹੋਰ ਸੱਚ ਕੀ ਕਹਿੰਦੇ ਤੁਸੀਂ ਸ਼ੋਪਿੰਗ ਵਗੈਰਾ ਕਿਵੇਂ ਕਰਦੇ ਹੋ ਫੇਿਰ ਔਨਲਾਈਨ ਕਰਦੇ ਹੋ ਜਾਂ ਫਲਾਈਨ ਹੀ ਕਰਦੇ ਹੋ ਜਾ ਕੇ ਮਾਰਕਟ ਵਿੱਚੋਂ
ਮੈਂ ਔਫਲਈਨ ਹੀ ਕਰਦੀ ਆ ਮਾਰਕੀਟ ਵਿੱਚ ਹੀ ਜਾਣਦੀ ਆ ਮੈਂ ਤਾਂ
ਸਹੀ ਹੈ
ਸਮਝ ਨੀ ਆਉਂਦੀ ਤੇ ਨਾ ਹੀ ਮੈਨੂੰ ਪਸੰਦ ਆਉਂਦੇ ਨੇ ਪਹਿਲਾਂ ਇੱਕ ਦੋ ਵਾਰੀ ਮੰਗਵਾਇਆ ਸੀ ਮੈਂ ਓਨਲਾਈਨ ਹੀ ਤਾਂ ਮੈਨੂੰ ਫਰ ਮਤਲਬ ਕਿ ਦੇਖਦੀ ਕੁਛ ਹੋਰ ਸੀ ਆ ਜਾਂ ਕੁਛ ਹੋਰ ਸੀ ਫੇਿਰ ਉਹ ਫੇਿਰ ਮੇਰਾ ਬਲੀਵ ਹਟ ਹੀ ਗਿਆ ਉਹਦੇ ਤੋਂ ਮੈਂ ਕਿਹਾ ਮੈਨੂੰ ਪਸੰਦ ਨੀ ਹੈ ਫੇਿਰ ਤਾਂ ਖੁਦ ਹੀ ਜਾ ਕੇ ਕਰਨੇ ਆ ਉਹ ਫਲਾਈਨ ਹੀ ਜਾਂਦੇ ਆ
ਠੀਕ ਹੈ ਸਹੀ ਹੈ ਇਹ ਵੀ ਸਹੀ ਹੈਰ ਨਾਲ ਬੰਦਾ ਜਾਂਦਾ ਹੈ ਮਾਰਕੀਟ ਘੁੰਮਦਾ ਫਿਰਦਾ ਹੈ ਥੋੜਾ ਦੇਖਦਾ ਹੈ ਕਿ ਕੀ ਚੱਲਦਾ ਵਾ ਮਾਰਕੀਟ ਵਿੱਚ ਕੀ ਕੀ ਵਰਾਇਟੀ ਆਈ ਦੀ ਹੈ ਹਨਾ ਨਾਲ ਕੱਪੜੇ ਦਾ ਪਤਾ ਚੱਲਦਾ ਹੈ ਕੁਛ ਲੈਣਾ ਹੋਏ ਤੇ
ਹਾਂ
ਸਹੀ ਗੱਲ ਇਹ ਹੈ ਵੀ ਸਹੀ ਹੈ ਹੋਰ ਕੀ ਮਾਰਕੀਟ ਘੁੰਮ ਫਿਰ ਕੇ ਕੱਪੜੇ ਲੈਣਾ ਵੀ ਅਲੱਗ ਹੀ ਵਧੀਆ
ਹਾਂ ਫਿਰ ਉੱਥੇ ਆਪਣੀ ਚੋਇਸ ਆਉਂਦੀ ਹੈ ਫਰ ਉੱਥੇ ਸੂਟ ਦੇ ਨਾਲ ਨਾਲ ਫਿਰ ਸੂਟ ਦੇ ਨਾਲ ਨਾਲ ਕੁਛ ਹੋਰ ਵੀ ਪਸੰਦ ਆ ਜਾਂਦਾ ਜਿਵੇਂ ਸਲੀਪਰ ਪਸੰਦ ਆ ਗਏ ਪਰਸ ਪਸੰਦ ਆ ਗਿਆ
ਇਕਦਮ ਸਹੀ ਗੱਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਔਰ ਕੀ ਬੰਦੇ ਨੂੰ ਜਿੱਦਾਂ ਪਸੰਦ ਆਏ ਉਵੇਂ ਸ਼ੋਪਿੰਗ ਕਰ ਲੈਣੀ ਚਾਹੀਦੀ ਹੈ ਜਿਹੜੇ ਜੀ ਪਸੰਦ ਹੈ ਨਾਲੇ ਇਹ ਵੀ